ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਭਾਜੀ ਹੋਰ ਘਰ ਪਰਿਵਾਰ ਵਧੀਆ ਜੀ ਤੁਹਾਡਾ?
ਵਧੀਆ ਤੁਸੀਂ ਸੁਣਾਓ?
ਬਸ ਵਧੀਆ ਜੀ। ਬਸ ਜੀ ਮੈਂ ਤੇ ਘਰ ਈ ਹੈਗਾ ਜੀ ਮੈਂ ਬੱਚਿਆਂ ਬਾਰੇ ਪੁੱਛਣਾ ਸੀ ਤੁਹਾਡੇ ਕੋਲ?
ਮੈਂ ਪੁੱਛਣਾ ਸੀ ਕਿ ਬੱਚਿਆਂ ਨੂੰ ਕੀ ਮਤਲਬ ਬਾਹਰ ਭੇਜਣਾ ਚਾਹੀਦਾ ਜਾਂ ਨਹੀਂ ਤੁਹਾਡੇ ਹਿਸਾਬ ਨਾਲ।
ਮਰਜ਼ੀ ਐ ਤੁਹਾਡੀ ਜਦੋਂ ਅਸੀਂ ਹਾਂਜੀ। ਹਾਂਜੀ ਦੱਸੋ?
ਮੈਂ ਕਹਿ ਰਿਆ ਜੀ ਇੱਥੇ ਤੇ ਵੇਖੋ ਜੀ ਬੰਦਾ ਇੰਨੀ ਪੜ੍ਹਾਈ ਕਰੇਗਾ ਇੱਥੇ ਦਸ ਪੰਦਰਾਂ ਹਜ਼ਾਰ ਦੀ ਨੌਕਰੀ ਮਿਲੇਗੀ ਜੀ।
ਹੂੰ,
ਪਤਾ ਕੀ ਹੁਣ ਤੁਸੀਂ ਦੱਸੋ ਕਿ ਦਸ ਪੰਦਰਾਂ ਹਜ਼ਾਰ ਨਾਲ ਘਰ ਥੋੜੀ ਚੱਲਦਾ।
ਐ ਤਾਂ ਗੱਲ ਐ ਅਰ ਜੇ ਤੁਸੀਂ ਇਧਰ ਇਧਰ ਪੜ੍ਹਾਈ ਕਰੋਗੇ ਦਸ ਪੰਦਰਾਂ ਹਜ਼ਾਰ ਦੀ ਨੌਕਰੀ ਮਿਲਜੇਗੀ ਜ਼ਿਆਦਾ ਜ਼ਿਆਦਾ ਹੋਰ ਕੁਛ ਨੀ ਹੋਏਗਾ ਪਰ ਤੁਸੀਂ ਬੱਚੇ ਨੂੰ ਬਾਹਰ ਭੇਜੋ ਆਈਲੈਟਸ ਕਰਵਾ ਕੇ ਜਾ ਪੀ ਟੀ ਈ ਕਰਾ ਕੇ। ਫੇਰ ਤਾਂ ਉੱਧਰ ਜਾ ਕੇ ਵਧੀਆ ਤਨਖਾਹ ਵੀ ਹੋਏਗੀ। ਸਾਰਾ ਕੁਛ ਹੋਏਗਾ ਪਰ ਪਰ ਉੱਧਰ ਇੱਕ ਗੱਲ ਐ ਮਿਹਨਤ ਬੜੀ ਕਰਨੀ ਪੈਂਦੀ ਐ।
ਮਿਹਨਤ ਤੇ ਭਾਜੀ ਇੱਥੇ ਵੀ ਕਰਨੀ ਪੈਂਦੀ ਉੱਥੇ ਵੀ ਕਰਨੀ ਪੈਂਦੀ ਉੱਥੇ ਪੈਸੇ ਦੀ ਵੈਲਿਊ ਵੀ ਤਾਂ ਹੈਗੀ ਆ ਨਾ ਜੀ। ਜੇ ਬੰਦੇ ਕੋਲ ਪੈਸਾ ਹੁੰਦਾ ਨਾ ਜੀ ਫੇਰ ਓ ਨਹੀਂ ਵੇਖਦਾ ਉਹਨੂੰ ਪੈਸਾ ਹੀ ਵਧੀਆ ਲੱਗਦਾ।
ਹੂੰ, ਇਹ ਤਾਂ ਗੱਲ ਹੈ।
ਹਾਂਜੀ ਹਾਂਜੀ।
ਬਸ ਇਹੀਓ ਗੱਲ ਐ ਬਈ ਉੱਧਰ ਜਾ ਕੇ। ਕਮਾਈ ਤਾਂ ਓਨੀ ਐ ਇੱਧਰ ਜਿੰਨੀ। ਪਰ ਇਧਰ ਇਧਰ ਪੈਸੇ ਕਨਵਰਟ ਹੋ ਜਾਂਦੇ ਨੇ।
ਹਾਂ ਓ ਤੇ ਹੈਈ ਐ ਜੀ ਉਹੀ ਗੱਲ ਐ ਨਾ।
ਉੱਥੇ ਇੱਕ ਉਹਨਾਂ ਦੇ ਹਿਸਾਬ ਨਾਲ ਨੋਰਮਲ ਕਮਾਈ ਐ ਇੱਥੇ ਦੇ ਹਿਸਾਬ ਨਾਲ ਜ਼ਿਆਦਾ।
ਜ਼ਿਆਦਾ ਕਮਾਈ ਏ ਇਹੀਓ ਕਹਿਣਾ ਚਾਅ ਰਿਹਾ ਫਿਰ ਸੀ।
ਹਾਂਜੀ ਹਾਂਜੀ। ਹੁਣ ਤੁਹਾਡੇ ਹਿਸਾਬ ਨਾਲ ਮਤਲਬ ਭੇਜ ਨਾ ਮਤਲਬ ਬੱਚਿਆਂ ਦਾ ਫਿਊਚਰ ਹੈਗਾ ਵੈਸੇ ਬਾਰ ਈ ਕਿਉਂ ਭਾਜੀ।
ਹਾਂਜੀ ਏ ਤਾਂ ਗੱਲ ਐ ਛੇ ਮਹੀਨੇ ਦੀ ਆਈਲੈਟਸ ਹੋਏਗੀ ਸਟੱਡੀ ਬੇਸ ਤੇ ਭੇਜ ਦੋ। ਨਾਲ-ਨਾਲ ਸਟ ਨਾਲ-ਨਾਲ ਸਟੱਡੀ ਵੀ ਕਰਦੇ ਰਹਿਣਗੇ ਨਾਲ-ਨਾਲ ਕੰਮ ਈ ਕਰਦੇ ਰਹਿਣਗੇ ਪੈਸੇ ਆਪਣੇ ਆਪ ਉਹ ਕਰ ਲੈਣਗੇ।
ਓਹੀ ਓਹੀ ਸੋਚ ਰਿਹਾ ਨਾ ਭਾਜੀ ਮੈਂ।
ਹਾਂਜੀ,
ਪਤਾ ਕੀ ਐ ਜੀ ਬੱਚਿਆਂ ਦਾ ਫਿਊਚਰ ਇੱਕ ਵਾਰੀ ਸੈੱਟ ਹੋਜੇ ਨਾ।
ਹਾਂ,
ਅਗਰ ਆਪਣੀ ਇਤਰਾ ਉਹੀ ਤਾਂ ਹੈ ਚਲੋ ਇੱਕ ਦੋ ਸਾਲ। ਸਟਰਗਲ ਕਰੇਗਾ ਉਸ ਤੋਂ ਬਾਅਦ ਜ਼ਿੰਦਗੀ ਵਧੀਆ ਹੋ ਜਾਏਗੀ ਉਹਦੀ।
ਹੂੰ ਐ ਤਾਂ ਗੱਲ ਆ। ਇੱਕ ਦੋ ਸਟਰਗਲ ਕਰਨ ਤੋਂ ਬਾਅਦ ਉਹ ਆਪਣੇ ਤੁਹਾਨੂੰ ਵੀ ਬੁਲਾਏਗਾ ਫਿਰ ਉੱਧਰ। ਬਈ ਆਜੋ ਹੂੰ,
ਉਹੀ ਹੈਗਾ ਫਾਇਦਾ ਈ ਹੈਗਾ ਭਾਈ ਕਿਉਂ, ਐਵੇਂ ਥੋੜ੍ਹੀ ਲੋਕੀ ਸਾਰੇ ਬਾਹਰ ਜਾ ਰਹੇ ਨੇ ਬੱਚੇ।
ਹਾਂ ਆ ਤਾਂ ਗੱਲ ਐ।
ਇੰਡੀਆ ਚ ਤੁਹਾਨੂੰ ਪਤਾ ਕੰਮ ਧੰਦੇ ਹੈ ਈ ਨੀ।
ਹੂੰ,
ਕੰਮ ਹੁਣ ਜਿਹਨਾਂ ਦੇ ਆਪਣੇ ਬਿਜ਼ਨਸ ਹੈਗੇ ਨੇ ਨਾ ਜੀ ਜਿਹੜੇ ਕਰੋੜੋਪਤੀ ਹੈਗੇ ਨੇ ਉਹਨਾਂ ਨੂੰ ਫਾਇਦਾ ਹੈਗਾ ਇੰਡੀਆ ਚ ਰਹਿ ਕੇ।
ਮੈਨੂੰ ਪਤਾ ਹੈਗਾ ਬਾਕੀ ਤਾਂ ਇੱਧਰ ਐ ਵੀ ਹੈਗਾ।
ਉਹੀ ਤੇ, ਕੋਈ ਦਸ ਪੰਦਰਾਂ ਹਜ਼ਾਰ ਵਾ ਤੁਹਾਨੂੰ ਪਤਾ ਘਰ ਤੇ ਚੱਲਦੇ ਨੀ।
ਹੂੰ ਸਰਕਾਰੀ ਨੌਕਰੀ ਫੇਰ ਵਧੀਆ ਇੱਧਰ।
ਸਰਕਾਰੀ ਨੌਕਰੀ ਭਾਜੀ ਮਿਲਦੀ ਨੀ ਨਾ ਸੌਖੀ।
ਹਾਂ ਸੋਖੀ ਮਿਲਦੀ ਨੀ, ਬੜੇ ਬੜਾ ਪੜ੍ਹਨਾ ਪੈਂਦਾ।
ਉਹ ਸਿਪਾਰਸ਼ਾ ਤਾਂ ਨੀ ਕਿੰਨੀਆਂ ਲਵਾਣੀਆ ਪੈਂਦੀਆਂ ਨੇ ਤਾਂ ਜਾ ਕੇ ਲੱਗਦੀ ਏ।
ਹੂੰ,
ਭਾਜੀ ਸਰਕਾਰੀ ਨੌਕਰੀ ਚ ਵੀ ਕਿੰਨਾ ਬੰਦਾ ਕਮਾ ਲਏਗਾ, ਪੈਂਤੀ ਚਾਲੀ ਜਾਰ ਬਸ। ਇਹਨੇ ਚ ਕੰਮ ਇੰਨੇ 'ਚ ਬੰਦਾ, ਤੁਸੀਂ ਇੰਨੇ 'ਚ ਬੰਦਾ ਸੇਵਿੰਗ ਥੋੜ੍ਹੀ ਕਰ ਸਕਦਾ ਪੈਸੇ ਦੀ। ਇੰਨਾ ਚਿਰ ਤੇ ਘਰ ਦਾ ਖਰਚਾ ਹੀ ਨਿਕਲਦਾ ਜੀ ਮਸਾ।
ਦੱਸੋ ਵਧੀਆ ਤੁਸੀਂ ਥੋੜੇ ਪੈਸੇ ਜਿਆਦਾ ਲਓ, ਉਹਨਾਂ ਨੂੰ ਅਹ ਸਿੱਧਾ ਬਾਹਰ ਜਾਓ ਬਾਹਰ ਜਾ ਕੇ ਮਿਹਨਤ ਕਰੋ ਕਮਾਓ ਨਾਲ ਪੜ੍ਹੋ।
ਹੋਰ ਵੀ ਇੱਕ ਵਾਰੀ ਰਿਸਕੈ ਲਉਗੀ ਦਿੱਕਤ।
ਹੂੰ,
ਕਈ ਬੱਚੇ ਜਾਂਦੇ ਨੇ, ਬਾਰ ਆਪਣੇ ਕਰਜ਼ਾ ਵੀ ਲੈ ਲੈਂਦੇ ਨੇ ਫੇਰ ਉਸ ਤੋਂ ਬਾਅਦ ਕਾਰਾਂ ਵੀ ਲੈ ਲੈਂਦੇ ਨੇ ਐਨੀਆ ਮਹਿੰਗੀਆਂ। ਐਸ਼ ਕਰਦੇ ਨੇ ਜੀ।
ਹੋਰ ਕਈਆਂ ਦੇ ਮਾ ਪਿਓ ਤਾਂ ਕਹਿੰਦੇ ਨੇ ਵੀ ਬਾਰ ਕੁਛ ਨੀ ਰੇਗਿਆ ਕਈਆਂ ਦਾ ਮਾ ਪਿਓ ਜਾਨ ਵੀ ਨੀ ਦਿੰਦੇ ਉਹਨਾਂ ਨੂੰ ਬਾਰ।
ਹਾਂ ਉਹ ਤੇ ਹੈਗੀ ਐ ਜੀ ਪਤਾ ਕਿ ਐ ਜਿ ਇਹਨਾਂ ਦੇ ਆਪਣੇ ਬਿਜਨਸ ਸੈੱਟ ਹੈਗੇ ਨੇ ਜੀ ਉਹਨਾਂ ਨੂੰ ਲੋੜ ਨੀ ਐ ਜਾਣ ਦੀ।
ਹੂੰ, ਜਿਹੜੇ ਮਿਡਲ ਕਲਾਸ ਬੰਦੇ ਹੈਗੇ ਨੇ ਉਹ ਵੀ, ਉਹਨਾਂ ਦੇ ਮਾਂ ਪਿਓ ਵੀ। ਥੋੜੇ ਉਹ ਕਰਦੇ ਨੇ। ਬਈ ਬਾਹਰ ਜਾ ਕੇ ਕੁਛ ਨੀ ਹੈਗਾ ਕੁਛ ਨੀ ਹੈਗਾ, ਉਹਨਾਂ ਨੂੰ ਪਰੂਫ ਦਵਾਉਣਾ ਪੈਂਦਾ। ਉਹਨਾਂ ਨੂੰ ਪਰੂਫ ਦਵਾਣਾ ਪੈਂਦਾ ਵੀ ਬਾਹਰ ਜਾ ਕੇ ਬੜਾ ਕੁੱਛ ਹੈਗਾ।
ਬਿਲਕੁਲ ਜੀ ਬਿਲਕੁਲ ਪਤਾ ਕੀ ਐ ਜੀ, ਹਰ ਚੀਜ਼ ਚ ਮਿਹਨਤ ਤਾਂ ਕਰਨੀ ਪਏਗੀ ਨਾ ਅਗਰ। ਮੋਟਾ ਪੈਸਾ ਵੀ ਕਮਾਣਾ ਐ, ਤੇ ਮੋਟਾ ਮਿਹਨਤ ਵੀ ਤੇ ਕਰਨੀ ਪਏਗੀ ਨਾ।
ਐ ਤਾ ਗੱਲ ਐ ਉਹ ਤਾਂ ਹਰ ਜਗ੍ਹਾ ਹੈਗੀ ਐ, ਮੈਂ ਨਾ ਕਰੋਗੇ ਤਾਂ ਤੁਹਾਨੂੰ ਫਲ ਮਿਲੇਗਾ ਵਧੀਆ।
ਪਤਾ ਕੀ ਹੈ ਜੀ ਬਾਹਰਲੇ ਦੇਸ਼ ਚ ਪਤਾ ਲੱਗਦਾ ਵਾਕਈ ਬੱਚਾ ਹੈਗਾ ਕਿਸੇ ਦਾ।
ਹਮ। ਕੋਈ ਬਾਹਰ ਚੱਲ ਜਾਓ ਬਾਕੀ ਤਾਂ ਆਪਣੇ ਮਹੱਲੇ ਚ ਆਪਣੇ ਜਿੱਧਰ ਵੀ ਏ ਆਪਣੇ ਰਿਸ਼ਤੇਦਾਰਾਂ ਵਿੱਚ ਆਪਣੇ ਆਪ ਹੀ ਤੁਹਾਡੀ ਆ ਵੱਜੇਗੀ।
ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ। ਬ ਉਹੀ ਸੋਚਦਾ ਹੁਣ ਮੈਂ ਬੱਚ ਮੁੰਡੇ ਨੂੰ ਆਈਲੈਟਸ ਕਰਾਉਦਾ ਆਪਣੇ।
ਹਮ ਹੁਣ ਜਾਓ। ਹੁਨ ਆਈਲੈਟਸ ਕਰਵਾਓ ਛੇ ਮਹੀਨੇ ਕੋਰਸ
ਤੇ ਤੁਹਾਡੇ ਹਿਸਾਬ ਨਾਲ ਮਤਲਬ ਕਿਹੜੀ ਕੰਟਰੀ ਵਧੀਆ ਹੈਗੀ ਹੈ ਜੀ ਭਾਜੀ।
ਸਾਡੇ ਹਿਸਾਬ ਨਾਲ ਤੇ ਯੂ ਐਸ ਏ ਵਧੀਆ ਹੈ ਤੇ ਆਸਟ੍ਰੇਲੀਆ ਵਧੀਆ।
ਭਾਜੀ ਯੂ ਐਸ ਏ ਦਾ ਵੀਜ਼ਾ ਲੱਗਦਾ ਨਹੀ ਨਾ ਸੌਖਾ।
ਆਸਟ੍ਰੇਲੀਆ।
ਹਾਂ ਉੱਥੇ ਦਾ ਹੋ ਸਕਦਾ। ਕਨੇਡਾ ਚ ਵੀ ਨਾ ਮੇਰੇ ਹਿਸਾਬ ਨਾਲ ਕੰਮ ਘੱਟ ਹੈਗਾ।
ਹਮ। ਕਨੇਡਾ ਵਿੱਚ ਤਾਂ ਸਾਰਾ ਪੰਜਾਬ ਹੈਗਾ। ਸਾਰਾ ਪੰਜਾਬ ਭਰਿਆ ਹੋਇਆ ਕਨੇਡਾ ਇਚ
ਵੈਸੇ ਵੀ ਉੱਥੇ ਕੰਮ ਵੀ ਬੜਾ ਘੱਟ ਹੋ ਗਿਆ ਭਾਜੀ ਕਿਉਂਕਿ ਬੰਦੇ ਇੰਡੀਅਨ ਜਿਆਦਾ ਚਲੇ ਗਏ ਨਾ।
ਸਾਰਾ ਪੰਜਾਬ ਭਰਿਆ ਹੋਇਆ ਉੱਧਰ। ਬਸ ਸਭ ਤੋਂ ਵਧੀਆ ਕੰਟਰੀ ਹੈਗੀ ਹੈ ਮੈਲਬੋਰਨ।
ਮੈਲਬੋਰਨ ਉਈ ਆਸਟ੍ਰੇਲੀਆ।
ਹਾਂ ਆਸਟਰੇਲੀਆ ਚ ਕਿ
ਬਿਲਕੁਲ ਜੀ ਬਿਲਕੁਲ ਆਸਟ੍ਰੇਲੀਆ ਚ ਆਪਣੀ ਤੁਹਾਡੇ ਸਾਹਮਣੇ ਕੀ ਕੰਮ ਕਰਾਵਾ ਮਤਲਬ ਆਪਣੇ ਡਰਾਈਵਿੰਗ ਡਰੂਈਵਿੰਗ ਦਾ ਨਾ ਟਰੈਕ ਟਰੁਕ ਚਲਾਵੇ।
ਹਾਂ ਟਰੱਕ ਟਰੁਕ ਵੀ ਚਲਾ ਸਕਦਾ ਹੈ ਉੱਧਰ ਬੰਦਾ ਫਿਟ ਏ ਜਿਵੇਂ ਇਧਰੋਂ ਉਹ ਕਰਕੇ ਜਾਏ ਕੋਈ ਵਧੀਆ ਜਿਹਾ ਕੰਮ ਸਿੱਖਕੇ ਜਾਏ। ਜਿਵੇਂ ਪਲੰਬਰ ਦਾ ਹੋ ਗਿਆ ਪਲੰਬਰ ਪਲੰਬਰ ਦੀ ਬੜੀ ਕਮਾਈ ਏ ਉੱਧਰ।
ਜਾਂ ਪਲੰਬਰ ਦਾ ਬਿਜਲੀ ਦਾ।
ਹਾਂ ਲੱਕੜ ਸੈੱਟ ਕਰਨ ਦਾ ਜਿਵੇਂ ਪੀ ਵੀ ਸੀ ਲਾਉਂਦੇ ਨੇ ਲੋਕੀ ਕਾਰ ਲ ਲੱਕੜਾ ਲਾਉਂਦੇ ਨੇ ਹਾਂ ਉੱਧਰ ਸਾਰੀ ਲੱਕੜਾਂ ਹੀ ਚੱਲਦੀਆਂ ਅੱਜ ਕੱਲ੍ਹ।
ਬਿਲਕੁਲ ਹਾਂ ਉੱਥੇ ਤਾਂ ਘਰ ਵੀ ਲੱਕੜ ਦੇ ਹੁੰਦੇ ਨੇ ਭਾਜੀ।
ਹਮ।
ਹੋਰ ਇਸੇ ਹਿਸਾਬ ਦੇ ਘਰ ਹੁੰਦੇ ਨੇ ਕਿ ਬਿਲਕੁਲ ਏਦਾਂ।
ਹਮ
ਕਿਉਂਕਿ ਜਦੋਂ ਬਰਫ਼ ਪੈਂਦੀ ਨਾ ਫੇਰ ਅਗਰ ਚੋਰਸ ਘਰ ਬਣਾਉਣਗੇ ਤੇ। ਸਾਰੀ ਬਰਫ਼ ਇਕ ਜਗ੍ਹਾ ਤੇ ਗਿਰਦੀ ਰਹੇਗੀ ਉਹਨਾਂ ਨੇ ਏਦਾਂ ਬਣਾਇਆ ਹੁੰਦਾ ਨਾ ਘਰ। ਵੀ ਸ਼ੇਪ ਵਿੱਚ ਕੀ ਬਰਫ਼। ਗਿਰੇ ਜੀ ਵੀ ਤੇ ਸਾਡੇ ਥੱਲੇ ਡਿੱਗੇ ਹਾਂ
ਦੱਸਣਾ ਅੱਜ ਉਹ ਚੋਰਸ ਘਰ ਬਣਾਓਗੇ ਬਰਫ਼ ਉੱਪਰ ਗਿਰੇਗੀ। ਉਹ ਬਰਫ਼ ਦਾ ਜ਼ਿਆਦਾ ਭਾਰ ਨਾਲ ਫੇਰ ਨੀਆਂ ਕੱਚੀਆਂ ਹੋ ਜਾਂਗੀਆਂ। ਉਬ ਟੁੱਟ ਵੀ ਸਕਦਾ ਘਰ
ਹੋਣ ਕੀ ਉਹੀ ਤੇ ਅਗਲੇ ਸਮਝਦਾਰ ਹੈਗੇ ਨਾ ਜੀ।
ਹਮ
ਉਹ ਕਾਰ ਹੀ ਐਸੇ ਸਾਬਧਾਨ ਲਾਉਂਦੇ ਕਿ ਦਿੱਕਤ ਨਾ ਆਵੇ ਕੋਈ।
ਹਾਂ
ਹੁਣ ਦੱਸੋ ਭਾਜੀ ਤੁਸੀਂ ਤੁਸੀਂ ਨੀ ਜਾਣਾ ਕਿੱਥੇ ਵਾਸਤਵ ਬਾਹਰ।
ਬਸ ਹੁਣ ਸੋਚਾਂਗੇ।
ਅੱਛਾ ਅੱਛਾ ਤੁਸੀਂ ਕਿਹੜੀ ਕੰਟਰੀ ਦਾ ਸੋਚਿਆ ਜੀ।
ਮੈਂ ਸੋਚਿਆ ਏ ਮੈਕਸੀਕੋ ਦਾ।
ਹਾਂ ਵਧੀਆ ਉਹ ਵੀ ਕੰਟਰੀ ਵਧੀਆ ਹੈਗੀ ਮੈਕਸੀਕੋ।
ਹਾਂਜੀ
ਚਲੋ ਵਧੀਆ ਜੀ ਪਤਾ ਕੀ ਹੈ ਬਾਹਰ ਬੰਦੇ ਦਾ ਫਿਊਚਰ ਵੀ ਹੈਗਾ। ਇੱਥੇ ਇੰਨੀ ਗੰਦੇ ਇੱਥੇ ਵੇਖੋ ਤੁਸੀਂ। ਹੁਣ ਤੁਸੀਂ ਇੱਥੇ ਵੇਖੋ ਇੱਥੇ ਪੋਲਿਊਸ਼ਨ ਕਿੰਨਾ ਹੈਗਾ ਟਰੈਫਿਕ ਕਿੰਨਾ ਹੈਗਾ। ਹਰ ਚੀਜ਼ ਦਾ ਖ਼ਤਰਾ ਹੈਗਾ ਜੀ ਇੱਥੇ ਏ। ਇੱਥੇਸੰਡ ਸ਼ਰਾਬਾ ਪੀ ਕੇ ਟਰੱਕ ਚਲਾਉਂਦੇ ਰਹਿੰਦੇ ਨੇ। ਕੋਈ ਵੀ ਥੱਲੇ ਦੇ ਦਿੰਦੇ ਨੇ ਬੰਦੇ ਨੂੰ ਮੁੰਡੇ ਮੁੰਡੇ ਨੂੰ
ਹਾਂਜੀ ਦਸਣਾ ਵੀ ਹੈਗਾ ਚਾਹੇ ਇੱਕ ਸਾਲ ਲਗ ਜਾਏ ਚਾਹੇ ਦੋ ਸਾਲ ਲੱਗ ਜਾਏ। ਸਾਡਾ ਕਰੀਅਰ ਵਧੀਆ ਬਣ ਜਾਏਗਾ।
ਬਿਲਕੁਲ ਜੀ ਹੋਰ ਦੱਸੋ ਜੀ
ਤੁਸੀਂ ਤੁਸੀਂ ਅਜ ਸਟੱਡੀ ਬੇਸ ਤੇ ਜਾਓਗੇ ਤੁਹਾਨੂੰ ਰਖਣ। ਤੁ ਤੁਹਾਨੂੰ ਤਿੰਨ ਸਾਲ ਤੋਂ ਬਾਅਦ ਪੀ ਆਰ ਮਿਲ ਜਾਏਗੀ।
ਹਾਂ ਉਹ ਤੇ ਹੈ ਹੀ ਏ ਬਿਲਕੁਲ ਜੀ।
ਹਮ ਤਿੰਨ ਚਾਰ ਸਾਲ ਰਹੋ ਉੱਧਰ ਦੀ ਪੀ ਆਰ ਮਿਲ ਜਾਏਗੀ ਉਧਰ। ਤੇ ਤੁਸੀਂ ਇੰਡੀਆ ਘੱਟ ਹੀ ਆ ਸਕਦੇ ਹੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ।
ਬਿਲਕੁਲ ਪਤਾ ਕੀ ਹੈਗਾ ਜੀ ਹੁਣ ਤੁਸੀਂ ਇੰਡੀਆ 'ਚ ਵੇਖੋ। ਪੋਲਿਊਸ਼ਨ ਹੀ ਇੰਨਾ ਹੈਗਾ ਐਕਸੀਡੈਂਟ। ਕਿੰਨੇ ਹੁੰਦੇ ਨੇ ਕੋਈ ਮਾਰ ਰਿਹਾ ਕਿਸੇ ਨੂੰ ਚੋਰੀਆਂ ਕਰ ਰਿਹਾ।
ਹਮ
ਐ ਬਾਹਰਲੇ, ਬਾਹਰਲੇ ਦੇਸ਼ 'ਚ ਇਹ ਤੇ ਫਾਇਦਾ ਹੈਗਾ ਨਾ ਜੀ ਪੋਲਿਊਸ਼ਨ ਨਹੀਂ ਹੈਗਾ।
ਪਲਿਊਸ਼ਨ ਨੀ ਹੈਗਾ ਸਾਰੇ ਰੂਲ ਫੋਲੋ ਕਰਦੇ ਨੇ ਉੱਧਰ ਏਧਰ ਤਾਂ ਇਹਨਾਂ ਨੂੰ। ਇੰਡੀਆ ਤਾਂ ਇਹਨਾਂ ਨੂੰ ਜੈਬਰਾ ਕਰੋਸਿੰਗ ਦਾ ਨਹੀ ਪਤਾ ਕੀ ਹੁੰਦੀ ਹੈ।
ਉਹੀ ਤੇ ਪਤਾ ਨੀ ਹੁੰਦਾ ਪਤਾ ਕੀ ਹੈ ਜੀ ਜੈਬਰਾ ਕਰਾਸਿੰਗ ਅਗਰ ਜੇ ਬੰਦਾ ਤੁਰ ਰਿਹਾ ਨਾ ਤੇ ਉਹਦੇ ਉੱਪਰੋਂ ਅਗਰ ਕਾਰ ਲੰਘੀ ਗਈਏ। ਜਿਵੇਂ ਜੈਬਰਾ ਕਰੋਸਿੰਗ ਦਾ ਅੱਗੋਂ ਕਰੋਸਿੰਗ ਕਰ ਗਈ ਤੇ ਨਾਲ ਹੀ ਫਾਈਨ ਹੈਗਾ।
ਬਾਈਨ ਬੰਦਾ ਮਾਰ ਜਾਏਗਾ ਫਿਰ ਫਾਈਨ ਕੀ ਕਰੇ।
ਜੀ ਬੰਦਾ ਕਿਵੇਂ ਮਰ ਜਾਊਗਾ ਤੇ ਉਹਦਾ ਫਾਈਨ ਬੰਦਾ ਤਾਂ ਉਹ ਵੀ ਸਾਰਾ ਉਹ ਵੀ ਤਾਂ ਭਰੇਗਾ ਐਵੇਂ ਕਿਵੇਂ। ਚੜਾ ਰਹੇਗਾ ਬਾਹਰ ਦੇ ਰੂਲ ਵੀ ਬੜੇ ਖਤਰਨਾਕ ਹੈਗੇ ਨੇ।
ਇਹ ਤਾਂ ਗੱਲ ਏ ਪੁਲਸੀਏ ਬੜੇ ਖ਼ਤਰਨਾਕ ਉੱਧਰ ਦੇ
ਠੰਡਾ ਪਰੇਡ ਐਸੀ ਕਰਦੇ ਨੇ ਜ ਉਹ ਬੰਦਾ ਯਾਦ ਕਰਦਾ।
ਹਮ। ਹੋਰ ਪਰ ਤੁਸੀਂ ਤਾਂ ਗਏ ਸੀ ਤੁਸੀਂ ਤਾਂ ਗਏ ਸੀ ਆਪਣੇ ਬੱਚਿਆਂ ਨੂੰ ਭੇਜਣ ਲੱਗੇ ਹੋ ਤੁਸੀਂ ਇੱਕ ਵਾਰੀ ਹੋ ਆਏ ਨਾ। ਕੀ ਹੋ ਜਾਇ ਬਾਹਰ ਦਾ ਦੇਸ਼ ਦੱਸੋ ਕੁ
ਮੈਂ ਤੁਹਾਨੂੰ ਕਹਿ ਦੇ ਰਿਹਾ ਜੀ ਵਧੀਆ ਬੜਾ ਮੋਲ ਹੈਗਾ। ਜਦ ਬੰਦਾ ਜੈਬਰਾ ਕ੍ਰਾਸਿੰਗ ਕਰ ਰਿਹਾ ਤੇ ਐਸੀ ਅਸੀ ਜਿਹੜੀ ਮਰਜ਼ੀ ਕੀ ਕਾਰ ਆਏ ਤੁਹਾਡੇ ਤੋਂ ਅੱਗੇ ਨਹੀਂ ਲੰਘ ਸਕਦੀ ਜਵੇਂ ਲੰਘੇਗੀ ਤਾਂ ਫਾਈਨ ਹੈਗਾ ਆਟੋਮੈਟਿਕਲੀ ਔਨਲਾਈਨ ਕੈਮਰੇ ਲੱਗੇ ਹੁੰਦੇ ਨੇ
ਨਹੀਂ ਉਹ ਤਾਂ ਇੰਡੀਏ ਚ ਵੀ ਹੈ ਹੈਗੇ ਨੇ
ਸਾਰੇ ਕਿੱਥੇ ਹੈਗੇ ਭਾਜੀ ਇੰਡੀਆ ਚ
ਪਤਾ ਨੀ ਮੈਨੂੰ ਮੈਂ ਸੁਣਿਆ ਬਈ ਹੈਗੇ ਨੇ
ਹਾਂ ਤੇ ਸਾਡਾ ਉੱਥੇ ਸਿਸਟਮ ਹੈਗਾ ਜਿਵੇਂ ਬੱਸ ਹੈਗੀ ਹੈ ਨਾ ਬੱਸ ਦਾ ਅਲੱਗ ਲੇਨ ਹੈਗਾ ਕਾਰਾਂ ਦਾ ਅਲੱਗ ਲੈਣ ਐਕਸੀਡੈਂਟ ਹੋ ਨਹੀਂ ਸਕਦਾ ਉਹਨਾਂ ਦੇ ਲੇਨ 'ਚ ਕਾਰ ਵੀ ਨਹੀਂ ਆ ਸਕਦੀ
ਉੱਧਰ ਓਵਰਟੇਕ ਵੀ ਨੀ ਚਲਦੀ ਜਲਦੀ
ਨਾ ਜੀ ਨਾ ਉੱਥੇ ਤਾਂ ਬੜੀ ਵਧੀਆ ਰੋਡ ਹੈਗੀ ਹੈ ਚਲੋ ਠੀਕ ਹੈ ਭਾਜੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ
ਠੀਕ ਜੀ।